ਹੋਅ, ਹਾਂਜੀ ਸਤਿ ਸ਼੍ਰੀ ਕਾਲ।
ਸਤਿ ਸ੍ਰੀ ਕਾਲ ਜੀ, ਹੋਰ ਸੁਣਾਓ ਕਿਦਾਂ ਓ ਤੁਸੀਂ?
ਬਸ ਠੀਕ-ਠਾਕ, ਹੋਰ ਤੁਸੀਂ ਦੱਸੋ ਠੀਕ-ਠਾਕ ਓ?
ਹਾਂਜੀ ਸਭ ਠੀਕ ਜੀ।
ਹੋਰ, ਬਸ ਸਭ ਵਧੀਆ, ਹੋਰ ਘਰ ਪਰਿਵਾਰ ਸਾਰੇ ਠੀ ਕ ਨੇ, ਹੋਰ ਕੀ ਕਰ ਰੇ ਸੀ?
ਬਸ ਭੈਣ ਜੀ ਸਵੇਰ ਦਾ ਵੇਲਾ ਮੈਂ ਕਿਹਾ ਥੋੜਾ ਟੀ ਵੀ ਚ ਗੁਰਬਾਣੀ ਚਲਾ ਲਾ ਗੁਰਬਾਣੀ ਸੁਣਦੀ ਪਈ ਸੀ।
ਹਾਂ ਬਹੁ ਚੰਗਾ ਕਰਦੇ ਓ ਸਵੇਰੇ-ਸਵੇਰੇ ਤੇ ਭੇਟਾਂ ਸੁਣੋ, ਗੁਰਬਾਣੀ ਸੁਣੋ ਮਨ ਨੂੰ ਬੜਾ ਆਨੰਦ ਆਦਾ। ਜੇ ਬੜਾ ਈ ਆਨੰਦ ਆਂਦੈ ਸਾਰਾ ਦਿਨ ਈ ਬੋਤ ਵਧੀਆ ਨਿਕਲਦੈ ਫਿਰ
ਹਾਂਜੀ ਐ ਤੇ ਗੱਲ ਭੈਣ ਜੀ ਬਿਲਕੁਲ ਸਈ ਕੈ ਰਿਓ ਸਵੇਰ ਦੀ ਸ਼ੁਰੂਆਤ ਤੇ ਸਾਨੂੰ ਭਗਤੀ ਮਈ ਨਾਲ ਈ ਕਰਨੀ ਚਾਈਦੀ ਐ। ਨਾ ਜੇਵ ਜਿਵੇਂ ਜ ਤੁਸੀਂ ਪਸੰਦ ਕਰਦੇ ਓ ਭਗਤੇ ਮਾਈ ਭੇਟਾਂ ਪਸੰਦ ਕਰਦੇ ਓ ਭੇ ਤਾ ਸੁਣੋ ਗੁਰਬਾਣੀ ਪਸੰਦ ਕਰਦੇ ਓ ਗੁਰਬਾਣੀ ਹਾਂਜੀ ਹੋਰ ਵੀ ਲੋਗ ਪਾਠ ਲਗਾ ਲੈਂਦੇ ਨੇ ਪਾਠ ਸੁਣਦੇ ਓ ਕਈ ਕੀਰਤਨ ਕੀਰਤਨ ਲਗਾ ਲੈਂਦੇ ਨੇ ਜੋ ਵੀ ਜਿਦਾ ਮਨ ਕਰਦੈ ਹਾਂ ਸਾਡੇ ਮੰਮੀ ਜੀ ਸਵੇਰੇ ਵੈਸ਼ਨੋ ਦਰਬਾਰ ਦੀ ਆਰਤੀ ਲਾਂਦੇ ਨੇ ਓ ਵੀ ਬੜਾ ਵਧੀਆ ਲੱਗਦੈ।
ਹਾਂ ਮੈਂ ਆਪ ਸਵੇਰੇ ਉੱਠਦੀ ਆ ਨਾ ਜੋਤ ਜਗਾ ਕੇ ਤੇ ਸਭ ਤੋਂ ਪਹਿਲੇ ਮੈਂ ਅ ਆਪਣੇ ਮੋਬਾਇਲ ਤੇ ਸ਼੍ਰੀ ਹਨੂੰਮਾਨ ਚਾਲੀਸਾ ਲਗਾਨੀ ਆ। ਫੇਰ ਓ ਤੋਂ ਹਾਂ ਫੇਰ ਉਸ ਤੋਂ ਬਾਦ ਹਨੂੰਮਾਨ ਚਾਲੀਸਾ ਸੁਣ ਕੇ ਫੇਰ ਉਸ ਤੋਂ ਬਾਦ ਮੈਂ ਵੀ ਭੇਟਾਂ ਲਾ ਲੈਂਨੀ ਆ। ਫਿਰ ਮੈਂ ਕੀ ਆਪਣੀ ਇੱਕ ਰਸੋਈ ਚ ਕੰਮ ਕਰਦੀ ਰੈਨੀ ਆ ਤੇ ਉੱਧਰ ਬਾਰ ਭੇਟਾਂ ਸੁਣਦੀ ਰੈਨੀ ਆ ਨਾਲ-ਨਾਲ ਬੜਾ ਚੰਗਾ ਲੱਗਦੈ ਬੜਾ ਈ ਚੰਗਾ ਲੱਗਦੈ।
ਠੀਕ ਕੈ ਰਿਓ ਤੁਸੀਂ ਰਸੋਈ ਚ ਅਸੀਂ ਜੇੜਾ ਖਾਣਾ ਬਣਾ ਰਿਆ ਨਾ ਓਦੇ ਵਿੱਚ ਵੀ ਸਾਨੂੰ ਓ ਪ੍ਰਸ਼ਾਦ ਬਣ ਜਾਂਦਾ ਕਿਉਂਕੀ ਗੁਰਬਾਣੀ ਭੇ ਟਾਂ ਨਾਲ ਸਾਡੇ ਨਾਲ ਕੰਨਾਂ ਚ ਪੈ ਰੀਏ ਤੇ ਪ੍ਰਸ਼ਾਦ ਵਿੱਚ ਵੀ ਤੇ ਬਾਪਾ ਓ ਪ੍ਰਸ਼ਾਦ ਬਣ ਗਿਆ ਜ ਜਿਦੀ ਪ੍ਰਸ਼ਾਦ ਵਿੱਚ ਵੀ ਪੈਰੀ ਐ ਓਦੀ ਹਾਂ ਆਵਾਜ਼ ਆਪਣੇ ਮੂੰਓ ਵੀ ਨਿਕਲਦੀ ਅਸੀਂ ਬਣਾ ਵੀ ਰਿਆ ਤੇ ਓ ਪ੍ਰਸ਼ਾਦ ਈ ਬਣ ਜਾਂਦਾ ਭੈਣ ਜੀ ਓ ਪਵਿੱਤਰ ਹੋ ਜਾਂਦਾ ਘਰ ਦਾ ਖਾਣਾ ਵੀ ਓ ਸਭ ਨੂੰ ਫੇਰ ਫੈਦਾ ਵੀ ਕਰੇਗਾ ਓ ਨੁਕਸਾਨ ਵੀ ਨੀ ਕਰੇਗਾ।
ਸਈ-ਸਈ ਗੱਲ ਐ ਜੀ ਬਿਲਕੁੱਲ ਸਈ ਗੱਲ ਏ।
ਹਾਂਜੀ ਭੈਣ ਜੀ ਸਾਡੇ ਘਰ ਵੀ ਸਵੇਰੇ-ਸਵੇਰੇ ਦਰਬਾਰ ਦੀ ਆਰਤੀ ਚੱਲਦੀ ਏ ਅਸੀਂ ਓ ਸੁਣਦੇ ਆ ਸਾਰੇ ਹਾਂਜੀ-ਹਾਂਜੀ-ਹਾਂਜੀ ਉਦੇ ਚ ਪ ਹਾਂਜੀ ਰੋਜ਼ ਲਾਈਵ ਆਂਦੀ ਆ ਭੈਣ ਜੀ ਓਦੇ ਵਿੱਚ ਪੈਲੇ ਓ ਪਾਠ ਕਰਦੇ ਨੇ ਅ ਜਾਂ ਹਾਂ ਵੋ ਆਪਣਾ ਪਾਠ ਕਰਦੇ ਨੇ ਦੁਰਗਾ ਸਤੂਤੀ ਦਾ ਜੇੜਾ ਵੀ ਹੁੰਦੈ ਭੈਣ ਜੀ ਤੇ ਉਸ ਤੋਂ ਬਾਦ ਫਿਰ ਓ ਅ ਭੇਟਾ ਗਾਂਦੇ ਨੇ ਬੜਾ ਈ ਆਨੰਦ ਆਂਦਾ ਜਦੋਂ ਭੇਟਾ ਗਾਂਦੇ ਨੇ ਓਥੇ। ਹਾਂ ਇੱਕ ਮਨੀ ਓਰ ਇੱਕ ਮਨਿੰਦਰ ਚੰ ਚਲ ਜੀ ਹੈਗੇ ਨੇ ਓਥੇ ਜੇੜੇ ਗਾਂਦੇ ਨੇ ਓ ਮੈਨੂੰ ਬੜੇ ਈ ਚੰਗੇ ਲੱਗਦੇ ਨੇ ਬੜੀ ਸੋਣੀ ਆਵਾਜ਼ ਓਨਾਂ ਦੀ
ਅੱਛਾ ਹਾਂ ਹੋਰ ਵੀ ਹੈਗੇ ਨੇ ਇੱਕ ਦੋ ਮੈਂ ਨਾਮ ਸੁਣਿਆ ਹੋਇਐ ਬੜੀਆਂ ਸੋਣੀਆਂ-ਸੋਣੀਆਂ ਪੇ ਟਾਂ ਆਂਦੀਆਂ ਓਨਾਂ ਦੀਆਂ
ਹਾਂਜੀ ਇੱਕ ਸੁਰੇਸ਼ ਜੀ ਹੈਗੇ ਨੇ ਇੱਕ ਮਨਿੰਦਰ ਜੀ ਹੈਗੇ ਨੇ ਦੋਨ ਹਾਂ ਐ ਦੋਨਾਂ ਦੀ ਮੈਨੂੰ ਬੋ ਚੰਗੀਆਂ ਲੱਗਦੀਆਂ ਅਸੀਂ ਸਵੇਰੇ ਸੁਣਦੇ ਈ ਸੁਣਦੇ ਆ ਫੇਰ ਸਾਡੇ ਛੇ ਤੋਂ ਸਾਢੇ ਅੱਠ ਦੋ ਘੰਟੇ ਤੇ ਸਾਡੇ ਘਰ ਆ ਈ ਲੱਗਦੈ ਉਸ ਤੋਂ ਬਾਦ ਸਾਡੇ ਘਰ ਫਿਰ ਭੇ ਹਾਂ ਭੇਟਾ ਚੱਲ ਜਾਂਦੀਆਂ, ਹਨੂੰਮਾਨ ਚਾਲੀਸਾ ਜੋ ਦਿਵਿਆ ਚੈਨਲ ਤੇ ਆ ਰਿਆ ਹੋਏ। ਸਵੇ ਹਾਂ ਸਵੇਰੇ-ਸਵੇਰੇ ਤੇ ਸਾਡੇ ਘਰ ਆਈ ਚੱਲਦਾ ਹੈਗਾ ਭੈਣ ਜੀ। ਉਸ ਤੋਂ ਬਾਦ ਜੇ ਬੱਚੇ ਜਦੋਂ ਉੱਡ ਜਾਣ ਭੈਣ ਜੀ ਓ ਨੀ ਲਾਣ ਦਿੰਦੇ ਜੇ।
ਆਓ ਫਿਰ ਬੱਚੇ ਫਿਰ ਆਪਣਾ-ਆਪਣਾ ਜੇੜਾ ਉਨਾਂ ਦੀ ਪਸੰਦ ਆ ਹੋਵੇ ਘਰ ਹੋਣ ਤੇ ਐਈਓ ਕਰਨੈ ਸਕੂਲ ਜਾਣ ਤੇ ਫੇਰ ਅਸੀਂ ਆਪਣੀ ਮਰਜ਼ੀ ਚ ਚਲਾ ਸਕਦੇ ਆ ਜੇ ਘਰ ਰੈਣ ਤੇ ਫੇਰ ਬੱਚੇ ਆਪਣੇ ਮਰਜ਼ੀ ਚਲਾਂਦੇ ਨੇ।
ਤੇ ਹੋਰ ਫੇਰ ਉਸ ਤੋਂ ਬਾਦ ਬਸ ਸਾਢੇ ਅੱਠ ਨੌ ਵਜੇ ਤੋਂ ਬਾਦ ਨੀ ਬੱਚੇ ਸੋਂਦੇ। ਫੇਰ ਉਸ ਤੋਂ ਬਾਦ ਬੱਚਿਆਂ ਨੇ ਜੋ ਲਾਣਾ ਓ ਲਾਣਾ ਬਸ ਓਨਾਂ ਨੇ ਕੋਈ ਜੇ ਪਿਕਚਰ ਚਲਾਉਂਦੇ ਨੇ ਤੇ ਅਸੀਂ ਪਿਕਚਰ ਮੂ ਵੇਖ ਲੈਂਦੇ ਹਾਂ, ਮੂਵੀ ਵੇਖ ਲੈਂਦੇ ਹਾਂ। ਜੇ ਬੱਚੇ ਕੋਈ ਆਪਣਾ ਕਾਰਟੂ ਟੂਨ ਸ਼ਾਰਟੂਨ ਚਲਾਉਂਦੇ ਨੇ ਉਹ ਵੇਖ ਲਈਦਾ ਐ। ਨਾਲ -ਨਾਲ ਨਜ਼ਰਾਂ ਤੁਹਾਨੂੰ ਪਤਾ ਜਾਂਦੀਆਂ ਹੀ ਨੇ।
ਹੀ ਨੇ ਫਿਰ ਥੋੜਾ ਬਹੁਤ ਇੰਟਰਸਟ ਵੇਹੀ ਜਾਂਦਾ ਕਿ, ਕੀ ਹੁੰਦਾ ਪਿਆ ਐ।
ਆ ਕਦੀ ਨਿਊਜ਼ ਲਾ ਲੈਂਦੇ ਨੇ ਘਰ ਦੇ। ਵੱਡੇ ਜਿਹੜੇ ਹੈਗੇ ਨੇ ਜੈਂਟਸ ਉਹ ਸਭ ਨਿਊਜ਼ ਲਾ ਲੈਂਦੇ ਨੇ, ਨਾਲ ਅਸੀਂ ਵੀ ਨਿਊਜ਼ ਵੇਖੀ ਕੀਦੇ ਆ ਸ਼ੌਕ
ਹਾਂ ਫਿਰ ਨਿਊਜ਼ ਵਿੱਚ ਵੀ ਸਾਰੀ ਦੀਨ ਦੁਨੀਆਂ ਦਾ ਪਤਾ ਚੱਲਦਾ ਕੀ-ਕੀ ਹੁੰਦਾ ਪਿਆ ਬਾਰ। ਤੇ ਨਿਊਜ਼ ਨਾਲ ਹੀ ਪਤਾ ਚੱਲਦਾ ਏ ਨਾ ਵਰਨਾ ਸਾਨੂੰ ਕੀ ਪਤਾ ਕੀ ਬਾਹਰ ਕੀ ਹੁੰਦਾ ਪਿਆ, ਕੀ ਨਹੀਂ ਹੁੰਦਾ ਪਿਆ। ਇਹ ਕਿ ਨਿਊਜ਼ ਫਾਇਦਾ ਬੜਾ ਹੈਗਾ, ਕਿ ਸਾਰਾ ਕੁੱਝ ਘਰ ਬੈਠੇ ਸਾਨੂੰ ਪਤਾ ਚੱਲ ਜਾਂਦਾ ਆ।
ਹਾਂਜੀ -ਹਾਂਜੀ ਇਹ ਤੇ ਤੁਸੀਂ ਸਹੀ ਕਹਿ ਰਹੇ ਹੋ ਭੈਣ ਜੀ। ਟੀਵੀ ਦਾ, ਨਿਊਜ਼ ਦਾ, ਸੋਸ਼ਲ ਮੀਡੀਆ ਦਾ ਹਰ ਚੀਜ਼ ਦਾ ਬੜਾ ਹੀ ਫਾ਼ਇਦਾ ਏ। ਆ ਔਰ ਮਿਊਜਜ ਦਿਖਦਾ ਸੰਗੀਤ ਦਾ ਵੀ ਬੜਾ ਫਾਇਦਾ ਸਾਡੇ ਮਨ ਨੂੰ ਸੁਣ ਕੇ ਸਵੇਰੇ ਇੰਨਾ ਚੰਗਾ ਲੱਗਦਾ ਨਾ।
ਬੜਾ ਚੰਗਾ ਲੱਗਦਾ ਹੈ। ਮਾਇੰਡ ਇੱਕਦਮ ਫਰੈਸ਼ ਜਿਹਾ ਹੋ ਜਾਂਦਾ ਬਿਲਕੁਲ।
ਹਾਂਜੀ-ਹਾਂਜੀ ਭੈਣ ਜੀ, ਹੋਰ ਕੀ ਜਿਵੇਂ ਅੱਜ ਕੱਲ੍ਹ ਬਰਸਾਤਾਂ ਤਾਂ ਆਉਂਦੀਆਂ ਪਈਆ ਬਰਸਾਤਾਂ ਤੁਸੀਂ ਬਰਸਾਤ ਵਾਲੇ ਗਾਣੇ ਸੁਣੋ, ਉਹ ਫਿਰ ਦੁਪਹਿਰ ਵੇਲੇ ਮਜ਼ਾ ਆਉਂਦਾ ਵੀ ਚੱਲ ਨਾਲ -ਨਾਲ ਗਾਣੇ ਸੁਣੋ। ਨਾਲ-ਨਾਲ ਬਾਹਰ ਬਰਸਾਤ ਦੀ ਆਵਾਜ਼ ਕੰਨਾਂ ਚ ਪੈਂਦੀ ਰਹਿੰਦੀ ਐ। ਤੇ ਵਧੀਆ ਲੱਗਦਾ ਰਹਿੰਦਾ, ਹਾਂ।
ਸਹੀ ਗੱਲ ਹੈ, ਬਹੁਤ ਵਧੀਆ ਲੱਗਦਾ। ਪੁਰਾਣੇ ਗਾਣੇ ਤੇ ਵੈਸੇ ਹੀ ਬੜੇ ਵਧੀਆ ਆਉਂਦੇ ਸੀਗੇ। ਬੜੇ ਹੀ ਵਧੀਆ। ਤੇ ਅੱਜ ਕੱਲ ਦੇ ਨਵੇਂ ਗਾਣੇ ਦੇ, ਉਹਨਾਂ ਦਾ ਤੇ ਨਾ ਕੋਈ ਸਿਰ ਹੁੰਦਾ ਤੇ ਨਾ
ਨਾ-ਨਾ। ਭੈਣ ਜੀ ਇੱਕੋ-ਇੱਕੋ-ਇੱਕੋ ਗੱਲ ਬਾਰ-ਬਾਰ ਕਹਿੰਦੇ ਰਹਿੰਦੇ ਜੇ ਕੋਕਾ ਕੋਲਾ ਤੂੰ ਕੋਕਾ -ਕੋਲਾ ਤੂੰ, ਕੋਈ ਗੱਲ ਬਣਦੀ ਹੈ ਕੋਕਾ ਕੋਲਾ ਤੂੰ।
ਕੁਛ ਸਮਝ ਹੀ ਨਹੀਂ ਆਂਦਾ ਬੋਲਦੇ ਕੀ ਪੇ ਨੇ ਤੇ ਕਿੰਨਾ ਕੁਛ ਕੁਛ, ਕੋਈ ਸੈਂਸ ਨਹੀਂ ਨਿਕਲਦੀ ਉਹ ਗਾਣਿਆਂ ਚੋ ਉਹ ਕੋਈ ਕੁਛ ਨੀ ਤੇ ਪੁਰਾਂਣੇ ਗਾਣੇ ਸੁਣੋ ਨਾ ਮੈਂ ਕਹਿੰਦੀ ਹਾਂ, ਅੱਜ ਵੀ ਰੋਂਗਟੇ ਖੜੇ ਹੁੰਦੇ ਜੇ।
ਹਾਂ ਸਹੀ ਗੱਲ ਏ, ਭੈਣ ਜੀ ਸਹੀ ਗੱਲ ਏ। ਬੜੇ ਵਧੀਆ ਪੁਰਾਣੇ ਗਾਣੇ ਤੇ ਜੇ ਆਪਣਾ ਹਾਂ, ਜੇ ਤੁਸੀਂ ਇਮੋਸ਼ਨਲ ਸੁਣੇ ਤੇ ਇਮੋਸ਼ਨਲ ਸੁਣੋ, ਇੰਨਾ ਮਜ਼ਾ ਆਉਂਦਾ ਇਮੋਸ਼ਨਲ ਉਂਝ ਤੁਹਾਡਾ ਮਨ ਮੂਡ ਥੋੜਾ ਖ਼ਰਾਬ ਹੋਏ, ਇਮੋਸ਼ਨਲ ਹੋਏ ਤੇ ਅਸੀਂ ਇਮੋਸਜ ਸੁਣ ਲੈਂਣੇ ਆਂ। ਤੇ ਬਰਸਾਤ ਮੌਸਮ ਵਿੱਚ ਕਈ ਵਾਰ ਰੋਮਾਂਟਿਕ ਗਾਣੇ ਵੀ ਬੜੇ ਵਧੀਆ ਲੱਗਦੇ।
ਬੜੇ ਵਧੀਆ ਲੱਗਦੇ ਨੇ। ਮੂਡ ਵੀ ਆਪਣਾ ਸਾਦਾ ਵੀ ਬੜਾ ਚੰਗਾ ਹੋ ਜਾਂਦਾ ਸੁਣ
ਹਾਂ ਹੋਰ ਭੈਣ ਜੀ ਪੁਰਾਣੇ ਗਾਣੇ ਵਧੀਆਂ ਲੱਗਦੇ ਨੇ। ਉ ਗੱਲ ਬਣੀ ਹੋਈ ਨਾ ਓਲਡ ਇਜ਼ ਗੋਲਡ ਉਹ
ਓਲਡ ਇਜ਼ ਗੋਲਡ ਆ ਉਹ ਅੱਜ ਵੀ ਹੈਗਾ ਸਹੀ ਗੱਲ ਏ। ਨਾ ਨਵਿਆਂ ਚ ਤੇ ਕੁੱਝ ਨੀ ਪਿਆ ਜੀ।
ਨਾ-ਨਾ ਨਵੇਂ ਗਾਣੇ ਸਾਨੂੰ ਪਤਾ ਹੀ ਕੋਈ ਨੀ ਭੈਣ ਜੀ ਨਾਲ। ਕਿਹੜੇ ਆਉਂਦੇ ਨੇ। ਬੱਚਾ ਕੋਈ ਸੁਣਾ ਰਿਹਾ ਹੋਵੇ ਨਾ ਮੈਂ ਕੇਹਨੀ ਹਾਂ ਇਹ ਕਿੱਥੋਂ ਯਾਦ ਕੀਤਾ ਈ ਗਾਣਾ, ਕਹਿੰਦਾ ਮੰਮਾ ਤੁਸੀਂ ਆ ਹੀ ਨੀ ਸੁਣਿਆ। ਸਾਰਿਆਂ ਨੂੰ ਪਤਾ ਇੱਕ ਤੁਹਾਨੂੰ ਹੀ ਨੀ ਪਤਾ, ਮੈਂ ਕਿਹਾ ਅਸੀਂ ਪਤਾ ਵੀ ਨੀ ਕਰਨਾ।
ਨਾ ਅਸੀਂ ਪਤਾ ਵੀ ਨੀ ਕਰਨਾ। ਤੇ ਜਿਹੜੀਆਂ ਆਜ ਅੱਜ ਕੱਲ੍ਹ ਦੀਆਂ ਨਵੀਆਂ-ਨਵੀਆਂ ਫਿਲਮਾਂ ਆਉਂਦੀਆਂ ਪਈਆਂ ਜੇ। ਉਹਨਾਂ ਦਾ ਵੀ ਕੋਈ ਸਿਰ ਪੈਰ ਨੀ ਆਉਂਦਾ। ਨਾ ਜਦੋਂ ਅਸੀਂ ਛੋਟ ਵੇਖ ਆਉਂਦੇ ਸੀ ਕਿੰਨੀਆਂ ਵਧੀਆ-ਵਧੀਆ ਫਿਲਮਾਂ ਆਉਂਦੀਆਂ ਸੀਗੀਆਂ। ਕਿੰਨੇ ਸ਼ੌਕਾਂ ਨਾਲ ਅਸੀਂ ਵੇਖ
ਬਿਲਕੁਲ ਸਾਰੀ ਫੈ਼ਮਲੀ ਬੈਠ ਕੇ ਵੇਖ ਸਕਦੀ ਸੀ ਅੱਜ ਕੱਲ ਤੇ। ਫੈਮਿਲੀ ਬਹਿ ਕੇ ਮੂਵੀ ਨਹੀਂ ਵੇਖ ਸਕਦੀ। ਇਕੱਠੇ ਵਿੱਚ ਐਸੀ- ਐਸੀ ਚੀਜ਼ਾਂ ਨਾ ਨਾ ਐਸੀ -ਐਸੀ ਚੀਜ਼ਾਂ। ਦਿਖਾ ਦਿੰਦੇ ਨੇ ਜੇ ਫਿਲਮ ਸਹੀ ਹੋਏਗੀ ਤੇ ਗਾਣੇ ਵਿੱਚ ਐਸਾ ਗੰਦਾ ਦਿਖਾ ਦਿੰਦੇ ਨੇ ਗੰਦੇ ਕੱਪੜੇ। ਕੱਪੜੇ ਪਵਾ ਦਿੰਦੇ ਨੇ ਤੇ ਗੰਦੀ ਕੋਈ ਨਾ ਕੋਈ ਗੱਲ ਸੁਣਾ ਦਿੰਦੇ ਨੇ ਕਿ ਸਾਰਿਆਂ ਸਾਹਮਣੇ।
ਵੇਖ ਹੀ ਨਹੀ ਸਕਦੇ ਨਾ ਸਾਡੇ ਟਾਈਮ ਅਸੀਂ ਛੋਟੇ। ਛੋਟੇ ਹੁੰਦੇ ਸੀ ਕਿੰਨੀ ਵਧੀਆ ਵਧੀਆ ਫਿਲਮਾਂ ਆਂਦੀਆਂ ਸੀ ਮੈਂ ਕਹਿੰਨੀ ਆ ਕਿ ਇੰਟਰਸਟ ਹੱਟਦਾ ਹੀ ਨੀ ਸੀ। ਫਿਦਾ ਫਿਲਮ ਤੋਂ ਕੀ ਅਸੀਂ ਉੱਠੀਏ ਵੀ ਸਹੀ ਟੀ ਵੀ ਦੇ ਅੱਗੋ।
ਹਾਂਜੀ ਭੈਣਜੀ ਇੱਕ ਹਮ ਆਪ ਕੇ ਹੈਂ ਕੌਣ ਪਿਕਚਰ ਆਈ ਸੀ ਉਹ ਅੱਜ ਵੀ ਵੇਖਣ ਦੇ ਮਨ। ਚਾਹੇ ਰੋਜ਼ ਲਾਲੋ।
ਜਿਵੇਂ ਮਨ ਕਰਦਾ ਸਵਰਗ ਮੂੰਵੀ ਐਡੀ ਵਧੀਆ ਹੈਗੀ।
ਬੜੀ ਵਧੀਆ ਭੈਣ।
ਸੂਰਯ ਵੰਸ਼ਮ ਇਹ ਸਾਰੀ ਮੂਵੀਆਂ ਮੈਂ ਕਹਿੰਨੀ ਆ ਅੱਜ ਵੀ ਭੁੱਲਦੀਆਂ ਨੀ ਹੈਗੀਆਂ।
ਵਿੱਚ ਉਹਨਾਂ ਦੇ ਇਮੋਸ਼ਨਲ ਗੱਲਾਂ ਕਰਦੇ ਨੇ ਉਹ ਰੋਣਾ ਆ ਜਾਂਦਾ ਵੇ।
ਰੋਣਾ ਆਂਦਾ ਸੱਚੀ ਚ ਰੋਣਾ ਆਂਦਾ ਸਹੀ ਗੱਲ ਕਹਿੰਦੇ ਪਏਓ।
ਸਾਲ ਤੇ ਕੱਲ ਤੇ ਭੈਣਜੀ ਕੁੱਝ ਨੀ ਰਹਿ ਗਿਆ ਹੁਣ। ਪਿਕਚਰਾਂ ਵਿੱਚ ਮੂਵੀਆਂ ਜਾਂ ਸ਼ੁਕਰ ਐ ਪੁਰਾਣੇ ਗਾਣੇ ਸਾਡੇ ਹੈ। ਇਹ ਨੇ ਜਿਹੜੇ ਸਾਡੇ ਵਾਸਤੇ ਹੁਣ ਅੱਗੋਂ ਚੰਗੇ ਰਹਿਣਗੇ ਅਸੀਂ ਸੁਣਦੇ ਰਵਾਂਗੇ।
ਸੁਣਦੇ ਰਵਾਂਗੇ ਤੇ ਸਾਡੇ ਟਾਈਮ ਵਿੱਚ। ਜਿਹੜੇ ਉਹ ਹੁੰਦੇ ਸੀ ਹੀਰੋ ਹੀਰੋਇਨ ਐਡੇ ਵਧੀਆ ਹੁੰਦੇ ਸੀ ਤੇ ਅੱਜ ਕੱਲ। ਹੀਰੋ ਹੀਰੋਈਨ ਦਾ ਨਾਮ ਵੀ ਨੀ ਸਾਨੂੰ ਪਤਾ। ਤਾਂ ਕਿ ਕਿਹੜੇ ਹੈਗੇ ਨੇ ਨਵੇਂ ਤੇ ਕਿਹੜੇ ਨੀ ਹੈਗੇ ਇੱਕ ਫਿਲਮ ਵਿੱਚ ਆਂਦੇ ਦੇ। ਤੇ ਫਿਰ ਗਾਇਬ ਹੋ ਜਾਂਦੇ ਨੇ ਤੇ ਵਿਖਦੇ ਵੀ ਕੋਈ ਨੀ ਹੈਗੇ।
ਨਾ ਇਹ ਤੇ ਭੈਣਜੀ ਤੁਸੀਂ ਸੱਚੀ ਗੱਲ ਆਖੀ ਅੱਜ ਦੇ ਰੋੜੋ ਉਹਨਾਂ ਦਾ ਨਾਮ ਈ ਨੀ ਪਤਾ। ਉਸ ਟਾਈਮ ਦੇਖੋ ਧਰਮਿੰਦਰ ਅਮਿਤਾਭ ਬੱਚਨ ਬੰਦੇ ਬੰਦੇ ਨੂੰ ਪਤਾ। ਜਿਤੇਂਦਰ ਹੇਮਾਂ ਮਾਲਨੀ ਹਾਂ ਮਾਦੁਰੀ ਦੀਕਸ਼ਿਤ ਸਲਮਾਨ। ਖਾਨ ਸਭ।
ਸ਼੍ਰੀ ਦੇਵੀ ਸਾਰਿਆਂ ਨੂੰ ਪਤਾ।
ਹਾਂ ਅੱਜ ਕੱਲ ਤੇ ਪਤਾ ਈ ਕੋਈ ਨੀ।
ਨਾ ਇੱਕ ਇੱਕ ਫਿਲਮ ਵਿੱਚ ਆਣਗੇ ਉਹ ਫਿਲਮ ਫਲੋਪ ਹੋ ਗਈ ਉਹ ਡੁੱਬ ਜਾਣਗੇ ਤੇ। ਪਤਾ ਵੀ ਨਹੀ ਚੱਲਦਾ ਦੁਬਾਰਾ ਵਾਪਸ ਈ ਨੀ ਆਂਦੇ ਕਿ ਕੋਈ ਹੈਗਾ ਵੀ ਸੀ ਕਿ ਨਹੀਂ।
ਦਾ ਬੋਲੀਵੁੱਡ ਦੀ ਨਿਊਜ਼ ਸੁਣਦਾ ਹੋਏ ਨਾ ਸਿਰਫ ਉਹਨਾਂ ਨੂੰ ਨਾਮ ਪਤਾ ਜੇ ਅੱਜ ਕੱਲ੍ਹ ਦੇ ਸਾਡੇ। ਲੋਕਾਂ ਨੂੰ ਨੀ ਪਤਾ ਨਾ ਨਾ ਕੋਈ ਨੀ ਪਤਾ ਭੈਣ ਜੀ ਅੱਜ। ਤੇ ਤੁਸੀਂ ਸਹੀ ਗੱਲ ਕਹਿ ਰਹੇ ਹੋ।
ਬਸ ਐ ਸ਼ਾਮ ਵੇਲੇ ਫੇਰ ਅਸੀਂ ਸਾਡੇ ਘਰ ਆਰਤੀ ਲਾ ਲੈਂਦੇ ਆ। ਤੇ ਦਰਬਾਰ ਦੀ ਸ਼ਾਮੀ ਦਾ ਟੈਮ ਵੀ ਹਾਂ ਆਨੰਦ ਚ ਨਿਕਲ ਜਾਂਦਾ ਐ। ਸੋਹਣੀਆਂ-ਸੋਹਣੀਆਂ ਭੇਟਾਂ ਸੁਣ ਕੇ ਹਾਂਜੀ-ਹਾਂਜੀ। ਬਸ ਐਵੇਂ ਈ ਸਾਰਾ ਦਿਨ ਬੀਤ ਜਾਂਦਾ ਬਹੁਤ ਹੀ ਵਧੀਆ ਲੱਗਦਾ। ਭੈਣ ਜੀ ਰਾਤ ਵੇਲੇ ਫੇਰ ਕੋਈ ਨਾ ਕੋਈ ਬੱਚੇ ਪਿਕਚਰ ਲਗਾ ਲੈਂਦੇ ਨੇ ਕੁਛ ਪੰਜਾਬੀ ਕੁਛ।
ਸਹੀ ਗੱਲ ਏ ਪੰਜਾਬੀ ਮੂਵੀਆਂ ਵੀ ਬੜੀਆਂ ਚੰਗੀਆਂ ਹੁੰਦੀਆਂ ਸੀ ਫਿਲਮਾਂ ਬੜੀਆਂ। ਚੰਗੀਆਂ।
ਅੱਜ ਕੱਲ੍ਹ ਵੀ ਕੋਈ ਕੋਈ ਪੰਜਾਬੀ ਫੇਰ ਵੀ ਚੰਗੀ ਆ ਜਾਂਦੀ ਹੈ ਪਰ ਕੋ। ਹਾਂ ਦੂਜੀਆਂ ਨੀ। ਕੋਈ ਚੰਗੀ ਆਂਦੀ ਕੋਈ ਵਰਲੀ ਆਉਂਦੀ ਐ ਕੋਈ ਦੋ ਸੌ ਇੱਚੋਂ ਇੱਕ ਸੌ ਵਿੱਚੋਂ ਇੱਕ ਵੀ ਨੀ ਭੈਣ ਜੀ ਦੋ ਸੌ ਚੋ ਇੱਕ ਹਾਂ ਪੰਜਾਬੀ ਫੇਰ ਦਾ ਵਿੱਚੋਂ ਇੱਕ ਦੋ ਚੰਗੀਆਂ ਬਣਾ ਛੱਡਦੇ ਨੇ
ਸਹੀ ਗੱਲੀ ਐ ਸਹੀ ਗੱਲ
ਆਹ ਸਹੀ ਗੱਲ ਐ ਪੰਜਾਬ ਦੀ ਫਿਲਮਾਂ ਤੇ ਪੰਜਾਬ ਦੀ ਲੋਕਾਂ ਦੀ ਸਭ ਦੀ
ਹਾਂ
ਆ ਵੱਖਰੀ ਗੱਲ ਹੈਗੀ ਏ ਭੈਣ ਜੀ
ਹਾਂ ਉਹ ਤੇ ਹੈ ਈ ਏ ਉਹ ਕਹਿੰਦੇ ਨੇ ਨਾ ਪੰਜਾਬ ਦੀ ਮਿੱ ਟੀ ਦੀ ਖੁਸ਼ਬੂ ਹੀ ਅਲੱਗ ਏ
ਹਾਂ ਤੇ ਪੰਜਾਬ ਦੇ ਖਾਣਾ ਵੀ ਖਾਣਾ ਵੀ ਵੇਖੋ ਸਭ ਤੋਂ ਜ਼ਿਆਦਾ ਫੇਮਸ ਹੈਗਾ ਪੰਜਾਬ ਦਾ ਆ ਪੰਜਾਬੀ ਗਾਣੇ ਵੀ ਅੱਜ ਕੱਲ ਬੜੇ ਵਧੀਆ ਵਧੀਆ ਅੱਜ ਕੱਲ ਵੀ ਵਧੀਆ ਆ ਰੇ ਨ
ਹਾਂ ਪੰਜਾਬੀ ਤੇ ਬਹੁਤ ਸੋਹਣੇ ਲੱਗਦੇ ਨੇ ਸੁਣ ਕੇ ਵੀ ਬੜਾ ਆਨੰਦ ਜਿਆ ਆਂਦਾ ਹੈ
ਹਾਂਜੀ ਭੈਣ ਜੀ ਹਾਂਜੀ ਪੁਰਾ ਪਹਿਲੇ ਵੀ ਇੱਕ ਉਹ ਗਾਣਾ ਆਇਆ ਸੀ ਹਿੰਦੀ ਫਿਲਮ ਦਾ ਗਾਣਾ ਜੇ ਦਿਲ ਟੋਟ ਟੇ ਟੋਟੇ ਹੋ ਗਿਆ ਉਹ ਅੱਜ ਵੀ ਯਾਦ ਹਾਂ ਅੱਜ ਵੀ ਯਾਦ ਆਂਦੈ ਐਵੇਂ ਐਵੇਂ ਜੇ ਗਾਣੇ ਵੀ ਪਤ ਵਧੀਆ ਲੱਗਦੇ ਨੇ ਭੈਣ ਜੀ ਚਾਹੇ ਫਿਲਮਾਂ ਚ ਆਏ ਹੋਣ
ਹਾਂ ਹਾਂ ਸਹੀ ਗੱਲ ਏ ਤੇ ਡਾਂਸ ਵੀ ਵੇਖ ਲਓ ਪੰਜਾਬੀ ਗਾਣੇ ਤੇ ਹੀ ਡਾਂਸ ਹੋਂਦਾ ਜੇ ਹਿੰਦੀ ਗਾਣੇ ਤੇ
ਨਾ ਨਾ ਉਹਦੇ ਚ ਕੁੱਛ ਢੋਲ ਨੀ ਹੁੰਦਾ ਕੁੱਛ ਨੀ ਹੋਂਦਾ ਸਾਨ ਤੇ ਢੋਲਣ ਤੋਂ ਬਿਨਾਂ ਨੱਚਣਾ ਹੀ ਨੀ ਆਂਦਾ
ਨੱਚਣਾ ਹੀ ਨਹੀਂ ਆਂਦਾ ਜਦ ਤੱਕ ਢੋਲ ਨਾ ਵੱਜੇ ਪੰਜਾਬੀ ਗਾਣਾ ਨਾ ਵੱਜੇ ਤੇ ਆਂਦਾ ਹੀ ਕੋਈ ਨੀ ਡਾਂਸ ਹੀ ਨਹੀਂ ਕਰਨਾ ਆਂਦਾ ਪੈਰ ਹੀ ਕੋਈ ਨੀ ਚੱਲਦੇ ਹੈਗ ਗੇ ਸਾਡੇ ਤੇ ਹਿੰਦੀ ਗਾਣੇ ਤੇ ਨਹੀ ਚੱਲਦੇ ਹੈਗੇ
ਏੱਕ ਭੈਣ ਜੀ ਅੱਜ ਕੱਲ ਨਾ ਸਰਤਾਜ ਸਰਤਾਜ ਨਾਮ ਤੋਂ ਸਿੰਗਰ ਹੈਗਾ ਜੇ ਉਹ ਬੜਾ ਜਿਆਦਾ ਪੰਜਾਬੀ ਸਿੰਗਰ ਫੇਮਸ ਹੈਗਾ ਜੇ ਇੱਕ ਦਿਲਜੀਤ ਸੋ ਦੌਸਾਂਝ ਹੈਗਾ ਜੇ ਉਹ ਬੜਾ ਫੇਮਸ ਏਹ ਦੋਨੋ ਤੇ ਹਾਂ ਏਹ ਦੋਨੋ ਤੇ ਅੱਜ ਕੱਲ ਲੈਣਾ ਤਾਂ ਛਾਏ ਹੋਏ ਨੇ ਜਗ੍ਹਾ ਜਗ੍ਹਾ
ਆਹ ਠੀਕ ਹੈ ਵਧੀਆ ਤੇ ਹੈ
ਕਰਦੇ ਪਏ ਜੇ ਕਰੋੜਾਂ ਰੁਪਈਏ ਦੇ ਸ਼ੋਅ ਕਰਦੇ ਜੇ ਕਰੋੜਾਂ ਕਰੋੜਾਂ ਰੁਪਏ ਲੈਂਦੇ ਜੇ ਗਾਨ ਦੇ ਤੇ ਸੁਣ ਕੇ ਵੀ ਸੁਣ ਕੇ ਵੀ ਏਨਾ ਆਨੰਦ ਆਦ ਨਾ ਭੈਣ ਜੀ ਉਹਨਾ ਨੂੰ ਸ ਆਹ ਚੰਗਾ ਲਗਦੈ ਔਰ ਸਾਰੇ ਐਸੇ ਗਾਣੇ ਬਣਾਦੇ ਨੇ ਨਾ ਕਿ ਜਿਹੜੇ ਵਧੀਆ ਵੀ ਲੱਗਣ ਸਾਡੀ ਪੰਜਾਬੀ ਸੰਸਕ੍ਰਿਤੀ ਨੂੰ ਵੀ ਯਾਦ ਕਰਾਉਣ ਤੇ ਨਾਲ ਸੁਣਦੇ ਵੀ ਚੰਗਾ ਲੱਗੇ ਬੰਦਾ ਇਸ ਕਰਕੇ ਐਸੇ ਐਸੇ ਗਾਣੇ ਏ ਬਣਾਦੇ ਨੇ ਤੇ ਇਸ ਕਰਕੇ ਏਹ ਸਿੰਗਰ ਨਾ ਬੜੇ ਫੇਮਸ ਹੋ ਗਏ ਨੇ ਦੋਨੋ ਹੀ
ਸੋ ਜਾਣ ਹਾਂ ਏਹ ਤੇ ਹੈ
ਤੇ ਫੇਮਸ ਨੇ ਸਾਡੇ ਏੱਥੇ ਡੀ ਏ ਵੀ ਕੋਲੇਜ ਹੈਗਾ ਉੱਥੇ ਨਾ ਹਾਂਜੀ ਹਾਂ ਅਲ ਆਂਦੇ ਨੇ ਹਾਂਜੀ ਉੱਥੇ ਆਇਆ ਸੀ ਸਰਤਾਜ ਮੈ ਤਾਂ ਸੁਣਿਆ ਸੀਗਾ ਭੈਣ ਜੀ
ਹਾਂ ਹਾਂ ਹਾਂ ਨਹੀਂ ਵਧੀਆ ਗਾਂਦਾ ਬੜਾ ਵਧੀਆ ਗਾਂਦਾ ਚਲੋ ਹਾਂ ਹਾਂ ਠੀ ਠੀਕ ਹੈ ਭੈਣ ਜੀ ਠੀਕ ਠੀਕ ਸਤਿ ਸੀ੍ ਅਕਾਲ